ਉਹ
ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਹੋਰ ਸੁਣਾਓ ਕੀ ਹਾਲ ਚਾਲ ਐ?
ਹੋਰ ਵਧੀਆ ਜੀ, ਤੁਸੀਂ ਸੁਣਾਓ?
ਬਸ ਐਹੀ, ਰੋਟੀ ਪਾਣੀ ਹੋ ਰੀ ਸਬਜ਼ੀ ਬਣ ਰੀ ਐ।
ਅੱਛਾ-ਅੱਛਾ, ਹਾਂ ਅਸੀਂ ਵੀ ਹੁਣੇ ਬਣਾ ਕੇ ਹਟੇ ਆ ਬਸ ਸਬਜ਼ੀ ਰੋਟੀ ਬਣਾ ਕੇ
ਹਾਂਜੀ।
ਗਰਮੀ ਇਤਨੀ ਹੈ ਤਾਂ ਚੀਜ਼ ਮੈਂ ਕੇਹਾ, ਜਲਦੀ ਬਣਾ ਲਈਏ ਫਿਰ ਲਾਈਟ ਵੀ ਬਹੁਤ ਪਰੇਸ਼ਾਨ ਕਰ ਰਹੀ ਹੈ ਅੱਜ ਤੇ ਈਥੇ
ਤੁਸੀਂ ਕਦੀ ਉਹ ਖਾਧੀ ਹੈ, ਅਹ ਕਾਂਸ਼ੀ ਫਲ ਦੀ ਸਬਜ਼ੀ ਹੱਲ ਉਹਦੀ ਪੇਠਾ ਉਹਨੂੰ ਪੇਠਾ ਬੋਲਦੇ ਜਿਹਨੂੰ ਉਹਦਾ ਖੱਟੀ ਮਿੱਠੀ ਸਾਡੇ ਇੱਧਰ ਬੋਲਦੇ ਅੰਬਲ
ਅੱਛਾ-ਅੱਛਾ ਨਹੀਂ ਖਾਧੀ ਮੈਂ ਬਣਾਇਆ ਵੀ ਆ ਇੱਕ ਦੋ ਵਾਰੀ
ਹਾਂਜੀ
ਮੈਂ ਬਣਾਈ ਵੀ ਹੈ ਖਾਧੀ ਹੈ ਅੱਛੀ ਲੱਗਦੀ ਹੈ ਉਹ
ਹਾਂ, ਹੈਲਦੀ ਹੁੰਦੀ ਹੈ। ਨਾਲੇ ਟੇਸਟੀ ਬੜੀ ਹੁੰਦੀ। ਹਾਂਜੀ, ਹਾਂਜੀ ਬਿਲਕੁਲ ਸਾਡੇ ਇੱਧਰ ਦੇ ਮਤਲਬ ਖਾਸ ਬਣਦੀ ਹੈ। ਹੈਨਾ, ਹਾਂ ਉਹਨੂੰ ਬੋਲਦੇ ਅਮਲ।
ਅੱਛਾ, ਅੱਛਾ- ਅੱਛਾ ਸਾਡੇ ਕਾਸ਼ੀ ਫਲ ਕਹਿੰਦੇ ਨੇ।
ਨਹੀਂ, ਸਬਜ਼ੀ ਖੱਟੀ ਮਿੱਠੀ। ਕਿ, ਬਣਾ ਕੇ ਉਹਦਾ ਨਾ
ਹਾਂ, ਕਾਸ਼ੀ, ਕਾਸ਼ੀ ਫਲ ਹੀ ਕਹਿੰਦੇ ਨੇ, ਉਹਨੂੰ
ਅੰਬਲ ਬੋਲਦੇ ਨੇ।
ਅੱਛਾ, ਨਾ ਇੱਧਰ 'ਤੇ ਕਾਸ਼ੀ ਫ਼ਲ ਕਹਿੰਦੇ ਨੇ।
ਲੋਕਾਂ ਨੇ ਏ ਬਨਾਣਾ ਹੀ ਬਨਾਣਾ ਜਾਂ ਬਾਰ ਮਾਰਕੀਟ।
ਅੱਛਾ, ਅੱਛਾ ਹਾਂਜੀ, ਸਾਡੇ ਵੀ ਇੱਧਰ ਜਦੋਂ ਕੋਈ, ਉਹ ਹੁੰਦਾ ਨਾ ਭੰਡਾਰਾ ਵਗੈਰਾ। ਜਾਂ ਕੋਈ ਪੂਜਾ ਕਰਾਉਂਦੇ ਨੇ, ਤੇ ਉਹਦੇ ਵਿੱਚ ਜ਼ਰੂਰ ਬਣਾਉਂਦੇ ਨੇ ਕਾਸ਼ੀ ਫ਼ਲ।
ਹਾਂਜੀ, ਹਾਂ ਕਈ 'ਤੇ ਸੁੱਕਾ ਹੁੰਦਾ ਨਾ, ਸਾਡੇ ਲਿਕੁਇਡ ਹੁਂਦੇ ਨੇ ਖਟੇ - ਖੱਟਾ -ਮਿੱਠਾ, ਇਮਲੀ- ਸ਼ਿਮਲੀ, ਗੁੜ ਪਾ ਕੇ ਸੁੱਕੀ ਨੀ ਹੁੰਦੀ ਸਾਡੀ।
ਨਾ ਇਧਰ ਤਾਂ ਸੁੱਕਾ ਹੀ ਬਣਾਉਂਦੇ ਨੇ, ਡਰਾਈ ਫਰੂਟ ਪਾ ਕੇ ਬਣਾਉਂਦੇ ਨੇ।
ਹੂ, ਸਾਡੇ ਸੁੱਕਾ ਨੀ ਹੁੰਦਾ। ਇਹ ਅੱਛਾ ਹੁੰਦਾ, ਹੈਲਦੀ ਹੁੰਦਾ, ਇਹਦਾ ਹੀ ਏ, ਪੇਠਾ ਵੀ 'ਤੇ ਇਹਦਾ ਹੀ ਬਣਦਾ।
ਹਾਂ ਹਾਂ, ਪੇਠਾ ਇਹਦਾ ਬਣਦਾ ਵਾ।
ਹਾਂ ਔਰ ਉਹ ਘਿਆ ਵੀ।
ਹੋਰ ਸੁਣਾਓ ਜੀ।
ਕਰਦੀ
ਹਾਂਜੀ, ਘਿਆ 'ਤੇ ਕੋਈ ਸਾਡੇ ਇੱਥੇ ਕੋਈ ਖਾਂਦਾ ਹੀ ਨਹੀਂ ਏ, ਬੱਚੇ ਖਾਂਦੇ ਹੀ ਨਹੀਂ ਹੈਗੇ। ਘਿਆ ਦਾ ਤਾਂ ਉਹਨਾ ਦਾ ਪਤਾ ਹੀ ਨਹੀਂ ਹੋਣਾ। ਘਿਆ ਹੁੰਦਾ ਕੀ ਹੈ?
ਦੇਖੋ ਨਾ ਘੀਏ ਦੀ ਸਬਜ਼ੀ ਟੇਸਟੀ ਬਣਦੀ ਏ, ਘਿਏ ਦੇ ਕੋਫ਼ -
ਬੱਚਿਆਂ ਨੂੰ 'ਤੇ ਬਸ- ਪਸੰਦ ਨੇ, ਛੋਲੇ ਚਾਵਲ, ਰਾਜਮਾ ਚਾਵਲ, ਕੜੀ ਚਾਵਲ।
ਹੂ
ਔਰ ਪਨੀਰ ਖਵਾ ਦੋ, ਇਹ ਚੀਜ਼ਾਂ ਖਾ ਲੈਣਗੇ, ਇੱਕ ਘੀਏ- ਇੱਕ ਤੇ ਇਹਨਾਂ ਨੂੰ ਪਸੰਦ ਹੀ ਹੈਨੀ ਬਿਲਕੁਲ ਵੀ।
ਹੂੰ, ਹੂੰ
ਇੱਕ ਤੇ ਕੋਫ਼ਤੇ ਵੀ ਟੇਸਟੀ। ਅੱ ਪੱਕੀ ਉਹਦਾ
ਹਾਂ, ਕੋਫਤੇ ਵੀ ਅੱਛੇ ਬਣਦੇ ਨੇ।
ਰਾਇਤਾ ਵੀ ਅੱਛਾ ਭਲਾ ਏ, ਅੱਜ ਕੱਲ 'ਤੇ ਲੋਕੀ ਘੀਏ ਦਾ ਹਲਵਾ ਬਣਾਉਣ ਲੱਗ ਪਏ ਨੇ।
ਹਾਂਜੀ, ਘੀਏ ਦਾ ਹਲਵਾ ਵੀ, ਬਰਫ਼ ਬਣਦੀ ਏ। ਘੀਏ ਦੀ ਬਰਫ਼ੀ ਬਹੁਤ ਅੱਛੀ ਬਣਦੀ ਏ। ਹੈਲੋ। ਹੈਲੋ ਹੈਲੋ ਹੈਲੋ ਹੈਲੋ